ਹੈਲੋ।
ਸਾਸਰੀ ਕਾਲ ਭੈਣ ਜੀ।
ਸਾਸਰੀ ਕਾਲ ਭੈਣ ਜੀ ਹੋਰ ਕਿੱਦਾਂ ਓ।
ਹੋ ਸਭ ਵਧੀਆ ਏ। ਤੁਹਾਡਾ ਕੀ ਹਾਲ
ਹਾਂਜੀ-ਹਾਂਜੀ, ਵਧੀਆ ਐ ਪੈਣ ਜੀ, ਹੋਰ? ਘਰ ਪਰਿਵਾਰ ਠੀਕ ਐ। ਹਾਂਜੀ, ਹੋਰ ਕੀ ਕਰਦੇ ਸੀਗੇ?
ਹੋਰ ਕੁਛ ਨੀ ਬਸ, ਮੈਂ ਥੋੜਾ ਜੋਬ ਵਗੈਰਾ ਫ਼ਾਇਡ ਕਰ ਰਹੀ ਸੀ। ਹਨਾ ਤਾਂ ਉਹੀ ਬਸ ਮੈਂ ਥੋੜਾ ਦੇਖ ਰਹੀ ਸੀ ਕਿ ਅੱਜ-ਕੱਲ੍ਹ ਕਿੰਨੀਆਂ ਸ੍ਕਿਲਸ ਆ ਗਈਆਂ ਨੇ, ਹਨਾ, ਹੁੰ।
ਅੱਜ-ਕੱਲ੍ਹ ਡਿਜੀਟਲ ਸਕਿੱਲ ਵਗੈਰਾ ਵੀ ਬੜੇ ਚੱਲ
ਹਾਂਜੀ-ਹਾਂਜੀ, ਸਹੀ ਗੱਲ ਏ, ਡਿਜੀਟਲ ਮਾਰਕੀਟਿੰਗ
ਡਿਜੀਟਲ ਮਾਰਕੀਟਿੰਗ ਵਗੈਰਾ ਵੀ ਬਹੁਤ ਹੈਗੇ ਨੇ, ਕਿਉਂਕਿ ਅੱਜ-ਕੱਲ੍ਹ ਜਿਸ ਤਰ੍ਹਾਂ ਮੈਂ ਦੇਖਣੀ ਆ ਨਾ, ਸਾਡੇ ਬਾਜੂ ਵਿੱਚ ਇਕ ਹੈਗੇ ਨੇ। ਤਾਂ ਉਹਨੀ ਡਿਜੀਟਲ ਮਾਰਕੀਟਿੰਗ ਦੇ ਮਤਲਬ ਕਲਾਸਿਸ ਲੈਂਦੇ ਨੇ ਫੋਨ ਤੇ ਮਤਲਬ ਔਨਲਾਈਨ ਕਰਾਦੇ ਨੇ ਹਾਂ ਤੇ ਉਸਦੇ ਵਿੱਚ ਬਹੁਤ ਸਾਰਾ ਏ ਮਤਲਬ ਤੁਸੀਂ ਬੈਨਰ ਬਣਾਣਾ ਵੀ ਸਿੱਖ ਸਕ ਦੇ ਓ, ਬੱਡੇ ਕਾਰਡਸ, ਵੈਡਿੰਗ ਕਾਰਡਸ, ਬਹੁਤ-ਬਹੁਤ ਸਾਰੇ ਛੀ ਜਿਨੇ ਉਸ ਦੇ ਵਿੱਚ।
ਹਾਂਜੀ, ਸਹੀ ਗੱਲ ਏ ਬਹੁਤ ਵੱਡਾ ਟੋਪਿਕ ਏ ਬਹੁਤ-ਬਹੁਤ ਸਾਰੇ ਉਹਦੇ ਵਿੱਚ ਜੋਬ ਹੈਗੀਆਂ ਨੇ ਹਨਾ, ਔਰ ਅੱਛੇ ਪੈਕੇਜ ਦੀ ਜੋਬ ਮਿਲਦੀਆਂ ਨੇ।
ਅਜ ਉਹ ਤਾਂ ਮਿਲਦੇ ਨੇ, ਪਰ ਅੱਜ-ਕੱਲ੍ਹ ਜਿਸ ਤਰ੍ਹਾਂ ਸਾਰਾ ਔਨਲਾਈਨ ਚੱਲ ਪਿਆ ਏ। ਸਾਰਾ ਕੁਛ ਔਨਲਾਈਨ ਹੋ ਜਾਂਦਾ ਐ ਨਾ ਤਾਂ ਜਿਸ ਤਰ੍ਹਾਂ ਹੁਣ ਪਹਿਲੇ ਇਨ ਟੇਸ਼ਨ ਹਾਂ, ਵਿਆਹ ਇਨਵੀਟੇਸ਼ਨ ਦੇਣਾ ਚ ਇਸ ਤਰ੍ਹਾਂ ਪਹਿਲੇ ਪਾਜੀ ਦੇ ਡੱਬੇ ਵਗੈਰਾ ਲੈ ਕੇ ਕਰੋਂ-ਕਰ ਜਾਂਦੇ ਸੀਗੇ। ਥੋਨ ਤਾਂ ਏ ਓ ਗਿਆ ਬਰਡੇ ਪਾਰਟੀ ਹੋ ਗਿਆ, ਸਾਦੀ ਤੇ ਇਨਵੀਟੇਸ਼ਨ ਹੋ ਗਏ ਜੋ ਵੀ ਇਹਨਾਂ ਨੇ ਮਤਲਬ ਬੁਲਾਣਾ ਕਰਨਾ। ਉਹ ਸਾਰੇ ਅੱਜ-ਕੱਲ੍ਹ ਤਾਂ ਔਨਲਾਈਨ ਨੀ ਕਰਦੇ ਨੇ, ਮਤਲਬ ਔਨਲਾਈਨ ਕਾਰਡ ਬਣਾਓ। ਔਨਲਾਈਨ ਹੀ ਸਭ ਕੁਛ ਹੋ ਗਿਆ, ਔਨਲਾਈਨ ਜਿਸ ਤਰਾਂ ਡਿਜੀ ਮਾਰਕਟਿੰਗ ਚ ਨਾ ਔਨਲਾਈਨ ਇਨਵਟੇਸ਼ਨ ਕਾਰਡ ਹੋਗੇ ਨੇ। ਹਾਂ, ਉਹ ਬਣਾਣਦੇ ਨੇ ਤੇ ਉਸਦੇ ਪੈਸੇ ਵੀ ਬੜੇ ਅੱਛੇ ਮਿਲਦੇ ਨੇ।
ਹਾਂਜੀ, ਅੱਜ-ਕੱਲ੍ਹ ਤੇ ਐਪਲੀਕੇਸ਼ਨ ਹੀ ਇੰਨੀਆਂ ਆ ਗਈਆਂ ਨੇ ਕਿ ਛੋ ਛੋਟੇ-ਮੋਟੇ ਕਾਰਡ ਵਾਸਤੇ ਸਾਨੂੰ ਕਿਸੇ ਨੂੰ ਪੇ ਵੀ ਨੀ ਕਰਨਾ ਪੈਂਦ, ਤੁਸੀਂ ਖੁਦ ਤੁਸੀਂ ਐਡਿਟ ਵਗੈਰਾ ਕਰਕੇ ਖੁਦ ਹੀ ਬਣਾ ਸਕਦੇ ਓ।
ਹਾਂ, ਤੇ ਇਹ ਡਿਜੀਟਲ ਕੀਲ ਮਤਲਬ ਚਾਹਤਾ ਐ ਨਾ ਇਸੇ ਵਿੱਚ ਬਰਥਡੇ ਕਾਰਡ ਹੋ ਗਏ, ਇਨਵੀਟੇਸ਼ਨ ਕਾਰਡ ਹੋ ਗਏ, ਅੱਜ-ਕੱਲ੍ਹ ਤਾਂ ਜਿਸ ਤਰ੍ਹਾਂ ਅ ਬੇਬੀ ਸ਼ੋਵਰ ਵਗੈਰਾ ਵੀ ਅੱਜ-ਕੱਲ੍ਹ ਪਹਿਲੇ ਕਿਧਰ ਕਰਦੇ ਸੀਗੇ, ਲੋਕ ਹੁਣ ਬੇਬੀ ਸ਼ੋਵਰ ਪਰ ਲੋਕ ਮਤਲਬ ਸੈਲੀਬ੍ਰੇਟ ਕਰਦੇ ਨੇ। ਫੋ ਫੋਟੋ ਵਗੈਰਾ ਕਢਾਣਦੇ ਨੇ, ਤਾਂ ਉਸ ਨਾਲ ਐਡੀਟਿੰਗ ਵਗੈਰਾ ਬਹੁਤ ਕੁਝ ਉਸ ਸਿੱਖਣ ਮਤਲਬ ਏ ਟੂ ਜੈਡ ਤੁਸੀਂ ਜੋ ਗੱਲ ਸੋਚ ਵੀ ਨਹੀਂ ਸਕਦ ਤੇ ਨਾ ਉਹ ਵੀ ਚੀਜ਼ ਡਿਜੀਟਲ ਮਾਰਕੀਟਿੰਗ ਚ ਮਤਲਬ
ਬਿਲਕੁਲ ਇਹ ਇਹ ਦੋ ਸ਼ਬਦ ਨੇ ਪਰ ਇਹਦੇ ਵਿੱਚ ਇੰਨੀ ਇੰਨਾ ਜ਼ਿਆਦਾ ਕੰਮ ਏ, ਇੰਨੀ ਜਾਦਾ ਸ੍ਕਿਲ ਸਾਨੂੰ ਸਿੱਖਣ ਨੂੰ ਮਿਲਦੀਆਂ ਏ, ਹਨਾ ਔਰ ਇਹ ਸਭ ਪੋਸਟਰ ਵਗੈਰਾ-ਵਗੈਰਾ ਬਣਾਣਾ ਤਾਂ ਚਲੋ ਹੈ ਹੀ ਏ। ਇਹਦੇ ਇਲਾਵਾ ਜਿਵੇਂ ਸੋਸ਼ਲ ਮੀਡੀਆ ਵਿੱਚ ਚ ਐਡ ਵਗੈਰਾ ਰਨ ਕਰਨਾ ਹੁੰਦਾ ਏ, ਇਹ ਵੀ ਸਿਖਾਂਦੇ ਨੇ। ਹੈਨਾ ਅ ਪੈਡ ਵਗੈਰਾ ਕਰੋ ਗੂਗਲ ਵਿੱਚ ਕਰੋ ਹਨਾ ਤੇ ਐ ਸਬ ਕਿਵੇਂ ਹੋਨਾ ਏ? ਕਿਵੇਂ ਵੈ ਸਾਈਡਾਂ ਬਨਦੀਆਂ ਨੇ ਹਨਾ ਐ ਸਬ ਹੋ ਗਿਆ ਹਨਾ ਤੇ ਹੁਣ ਅੱਜ-ਕੱਲ੍ਹ ਤੇ ਓ ਏ ਆਈ ਆ ਗਿਆ ਐ ਹੈਨਾ ਏ ਆਈ ਤੋ ਹੁਨ ਅੱਜ ਕੱਲ੍ਹ ਤੇ ਬਹੁਤ ਹੀ ਜਆਦਾ ਚੱਲ ਲੈ। ਹੈਨਾ ਤੇ ਏ ਆਈ ਗਿਆ ਏ ਆਈ ਦੇ ਵੀ ਹੁਨ ਚੌਕ ਵਗੈਰਾ ਹੁਨ ਅੱਜ ਕੱਲ ਕੈਂਦੇ ਈ ਨੇ ਕਿ ਅੱਜ ਕੱਲ੍ਹ ਹੁਨ ਮਤਲਬ ਆਨ ਵਾਲੇ ਸਮੇਂ ਚ ਜੋ ਏ ਆਈ ਹੀ ਚੱਲੇਗਾ।
ਹਾਂ ਏ ਆਏ ਚੇਟ ਜੀ ਪੀਟੀ ਵਗੇਰਾ ਏ ਸਾਰਾ ਕੁਛ ਇਸੇ ਚੀ ਕਵਰ ਹੁੰਦੈ ਮਤਲਬ ਡਿਜੀਟਲ ਮਾਰ ਕਿਟਿੰਗ ਅਗਰ ਤੁਸੀ ਸਿੱਖਣਾ ਚਾਓਂਗੇ ਨਾ ਉਸਦੇ ਵਿੱਚ ਸਬ ਕੁਛ ਤੁਸੀ ਮਤਲਬ ਸੀਖ ਸਕਦੇ ਓ ਇਤਨਾ ਕੁਛ ਐ ਉਸੇ ਸੀਖਨ ਲਈ ਕਿ ਤੁਸੀ ਮਤਲਬ ਹਿਸਾਬ ਬੀ ਨੀ ਲਗਾ ਸਕਦੇ ਤੇ ਨਾਲ ਉਸੇ ਚ ਖਾਲੀ ਸਕੀਲ ਮਤਲਬ ਸਿੱਖਣ ਤੇ ਸਿੱਖਣ ਚ ਜੋ ਸਿੱਖਣ ਦੀ ਜੋ ਇਨਵੈਸਟਮੈਂਟ ਐ ਤਿੰਨ ਚਾਰ, ਹਜਾਰ ਰੁਪਏ ਤੁਆਡੀ ਤੇ ਬਾਕੀ ਤਾਨੂੰ ਜੋ ਅਰਨਿੰਗ ਉਸ ਤੋਂ ਬਾਅਦ ਹੋਏਗੀ ਨਾ ਇੱਕ ਕਾਰਡ ਬਣਾਣੇ ਦੇ ਮੇਰੇ ਖਿਆਲ ਨਾਲ ਦੋ ਢਾਈ ਹਜਾਰ ਰੁਪਏ ਲੈਂਦੇ ਨੇ ਖਾਲੀ ਮਤਲਬ ਸਕੀਲ ਸਨ ਉਸੇ ਚ। ਆ ਕਾਰਡ ਕਿਸ ਤਰ੍ਹਾ ਤੁਸੀ ਬਣਾ ਸਕਸੋ ਪਲੱਸ ਉਸੇ ਚ ਜੋ ਵੀ ਐਡੀਟਿੰਗ ਵਗੈਰੇ ਤੁਸੀ ਕਰਨੀ ਐ, ਹਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨੇ ਦੇ ਵਗੈਰੇ ਸਾਰੇ ਮਿਲਾ ਕੇ ਤਾਨੂੰ ਇਕ ਕਾਰਡ ਦੇ ਦੋ ਢਾਈ ਹਜਾਰ ਰੁਪਏ ਇਕਦਮ ਆਸਾਨੀ ਨਾਲ ਮਿਲ ਜਾ ਸਕ
ਹਾਂਜੀ, ਹਾਂਜੀ ਓ ਤਾ ਹੈਗਾ ਐ ਹੁਣ ਅਈਓ ਹੈ ਕਿ ਅੱਜ ਕੱਲ੍ਹ ਤੇ ਸਕਿੱਲ ਦਾ ਹੀ ਜਮਾਨਾ ਐ ਹੈਨਾ ਸਾਡੇ ਕੋਲ ਜਿੰਨੀਆਂ ਸਕਿੱਲ ਹੋਨਗੀਆਂ, ਓਨੀ ਹੀ ਆਸਾਨੀ ਨਾਲ ਸਾਨੂੰ ਜੋਬ ਮਿਲੇਗੀ ਔਰ ਅੱਛੇ ਪੈਕੇਜ ਕੀ ਮਿਲੇਗੀ।
ਪੈਕੇਜਜ ਮਿਲੇਗੀ ਸਈ ਐ ਨਾ ਅੱਜ ਕੱਲ ਤਾ ਏ ਆਈ ਤੇ ਕਰਕੇ ਯਹੀ ਸਾਰੀ ਚੀਜ਼ਾਂ ਚੱਲ ਰੀ ਨੇ, ਹੁਣ ਮੈਂ ਤੁਆਨੂੰ ਕਿਆ ਨਾ ਜਿਸ ਤਰ੍ਹਾਂ ਪੈਲੇ ਵਰਗਾ ਕੋਈ ਕਿਸੀ ਦੇ ਘਰੇ ਜਾ ਕੇ ਇਨਵੀਟੇਸ਼ਨ ਨੀ ਦੇਂਦਾ, ਅੱਜ ਕੱਲ ਤਾ ਫੋਨ ਤੇ ਈ ਸਾਰਾ ਕੁਛ ਐ। ਵਿਆਅ ਸ਼ਾਦੀ ਕਿਸੇ ਦਾ ਕੋਛ, ਅੱਜ ਕੱਲ ਤਾ ਕੋਈ ਕਿਸੇ ਦੀ ਮੌਤ ਵੀ ਹੋ ਜਾਵੇ ਨਾ ਉਸਦੇ ਵੀ ਜੋ ਅ ਉਠਾਲੇ ਵਗੈਰਾ ਦੇ ਕਾਰਡ ਹੁੰਦੇ ਨੇ ਨਾ ਤਾ ਓ ਵੀ ਇਸਦੇ ਉੱਤੇ ਈ ਆ ਜਾਂਦੇ ਨੇ। ਕੇ ਇੰਨੇ -ਇੰਨੇ ਤਰੀਕ ਦਾ ਭੋਗ ਹੈਗਾ ਹਾਂ ਇੰਨੇ -ਇੰਨੇ ਤਰੀਕ ਦਾ ਭੋਗ ਹੈਗਾ ਤੇ ਇੰਨੇ -ਇੰਨੇ ਤਰੀਕ ਨੂੰ ਮਤਲਬ ਕੀਰਤਨ ਵਗੈਰਾ ਸ਼ੁਰੂ ਕਰਾਂਗੇ ਤੇ ਇਤੇ ਟੈਮ ਨਾਲ ਭੋਗ ਪੈ ਜਾਏਗਾ ਮਤਲਬ ਬ ਬਾਰ ਕਿਤੇ ਜਾਣੇ ਦੀ ਲੋੜ ਈ ਨੀ ਸਾਰਾ ਇੱਕ ਈ ਜਗ੍ਹਾ ਤੇ ਹੋ ਜਾਂਦੈ ਨਾ।
ਹਾਂਜੀ, ਸਈ ਗੱਲ ਐ ਔਰ ਐ ਸਭ ਇ
ਆਜ ਹਾਂ।
ਜਿਵੇਂ ਹੁੰ ਕਾਰਡ ਵਗੈਰਾ ਤੁਸੀ ਕੈ ਰੇ ਓ ਤੇ ਐ ਸੀ ਕੀ ਕੀ ਸਾਡਾ ਟਾਈਮ ਈ ਬਚਾ ਰੇ ਨੇ ਇੱਕ ਤਰੀਕੇ ਕੇ ਨਾਲ। ਹਨਾ, ਹੁਨ ਚਲੋ ਅਸੀ ਲੱਗ -ਸ਼ੱਗ ਜੋ ਸਾਡੇ ਲੋਕ ਨੇ ਉਨਾਂ ਨੂੰ ਤਾ ਚਲੋ ਅਸੀ ਜਾ ਕੇ ਕੈ ਸਕਦੇ ਆਂ। ਲੇਕਿਨ ਜੋ ਦੂਰ ਹੁੰਦੇ ਨੇ ਹੈਨਾ ਓਨਾਂ ਨੂੰ ਜਾ ਜਾ ਕੈਨਾ ਓ ਤਾ ਡਿਫਿਕਲਟ ਹੁੰਨਾ, ਪੈਸੇ ਵੀ ਵੇਸਟ ਈ ਹੁੰਦੇ ਜਾ ਜਾ ਕੇ ਅਸੀਂ ਇੱਕ- ਇੱਕ ਇਨਸਾਨ ਨੂੰ ਇਨਵੀਟੇਸ਼ਨ ਦਿੰਦੇ ਰਹੀਏ। ਐਸ ਤੋਂ ਚੰਗਾ ਐ ਕਿ ਵਟਸਐਪ ਤੇ ਭੇਜੋ ਔਰ ਆਰਾਮ ਨਾਲ।
ਪਹਿਲੇ ਹੁੰਦਾ ਈ ਇਹ ਸੀਗਾ ਨਾ ਘਰੇ ਚ ਬੰਦੇ ਵੀ ਜ਼ਿਆਦਾ ਹੁੰਦੇ ਸੀਗੇ, ਜੁਆਇੰਟ ਫੈਮਿਲੀ ਹੁੰਦੀ ਸੀ। ਕਿ ਤਾਂ ਕਰਕੇ ਕੋਈ ਨਾ ਕੋਈ ਇੱਕ ਇੱਕ ਬੰਦਾ ਜਾ ਕੇ ਦੋ ਬੰਦੇ ਘਰੇ ਤੇ ਜਾ ਕੇ ਤੇ ਇਨਵੀਟੇਸ਼ਨ ਵਗੈਰਾ ਦੇ ਆਂਦੇ ਸੀ। ਗੇ ਪਰ ਹੁਣ ਬੰਦੇ ਵੀ ਨਹੀਂ ਨਾ ਘਰੇ ਚੁਣਨੇ, ਕਿਉਂਕਿ ਸਾਰੇ ਨਿਊਕਲੀਅਰ ਫੈਮਿਲੀ ਹੋ ਗਏ, ਜਇੰਟ ਫੈਮਿਲੀ ਤੇ ਰਹੇ ਨੀ ਪਹਿਲੇ -ਪਹਿਲੇ ਵਰਗੇ, ਤਾਂ ਸਾਰੇ ਆਪਣੇ ਅੱਡ -ਅੱਡ ਹੋ ਗਏ ਨੇ। ਤੇ ਤਾਂ ਕਰਕੇ ਬਸ ਹਾਂ ਤਾਂ ਡਿਜੀਟਲ ਤੇ ਅੱਜ ਕੱਲ ਨਹੀ ਮਤਲਬ ਇਸ ਤੋਂ ਅੱਗੇ ਦਾ ਵੀ ਜਿਹੜਾ ਫਿਊਚਰ ਐ, ਜਿਹੜਾ ਜ਼ਮਾਨਾ ਐ ਨਾ ਉਹ ਜਿਹੀ ਐ। ਡਿਜੀਟਲ ਮਾਰਕੀਟਿੰਗ ਵਗੈਰਾ ਦਾ।
ਹਾਂਜੀ, ਹਾਂਜੀ ਸਹੀ ਗੱਲ ਏ। ਹਮ ਹੁਣ ਇਹ ਕੀ ਏ, ਹਮ ਹਮ ਹੁਣ ਚਲੋ ਇਹ ਚਲੋ ਏ ਆਈ ਔਰ ਉਦੀ ਗੱਲ ਹੋ ਗਈ, ਹੁਣ ਆ ਜਿਵੇਂ ਕਮਿਊਨੀਕੇਸ਼ਨ ਸਕਿੱਲ ਹੁੰਦੀ ਏ। ਹਨਾ, ਗੱਲਬਾਤ ਕਰਨਾ ਇਹ ਵੀ ਇੱਕ ਸਕਿੱਲ ਈ ਏ ਹਨਾ, ਸਭ ਦੇ ਕੋਲ ਨੀ ਹੁੰਦੇ ਕਿ ਅਸੀਂ ਬਹਿ ਕੇ ਸੰਧਮੀ ਮਾਲੀ ਨਾਲ ਗੱਲ-ਬਾਤ ਕਰ ਪਾ ਰਹੇ ਆ। ਹੈ ਨਾ ਕਿਸੇ ਨੂੰ ਜਿਵੇਂ ਕਹਿੰਦੇ ਨਾ ਕਨਵਿੰਸ ਕਰਨ ਦੀ ਸਕਿਲ ਹੁੰਦੀ ਏ, ਹਨਾ ਕਿ ਅਸੀਂ ਕਿਵੇਂ ਹੁੰਦਾ ਏ ਕਿ ਅ ਪ੍ਰੋਡਕਟ ਵਗੈਰਾ ਅਸੀਂ ਵੇਚਣਾ ਏ, ਤੇ ਅਸੀਂ ਸਾਹਮਣੇ ਵਾਲੇ ਨੂੰ ਮਨਾ ਲੈ ਕੇ ਨਹੀਂ ਸਾਡਾ ਪ੍ਰੋਡਕਟ ਬਹੁਤ ਵਧੀਆ ਆ, ਹਾਂਜੀ ਮਾਰਕਟਿੰਗ ਸਕਿਲ 'ਚ। ਹਨਾ, ਤੇ ਹੁਣ ਐ ਵੀ ਐ ਵੀ ਸਕਿਲਸੀ ਹੀ ਨੇ।
ਸਕਿਲਸੀ ਏ ਸਹੀ ਨਾ, ਅੱਜ-ਕੱਲ ਤਾਂ ਪੈਸਾ ਕਮਾਣਾ ਹੋਏ ਇੱਕ ਪੈਸੇ ਕਮਾਣੇ ਬਸ। ਇਥੇ ਸਕਿਲਸ ਹੋਣਾ ਬਹੁਤ ਈ ਜ਼ਰੂਰੀ ਏ, ਮੈਂ ਵੀ ਹੁਣ ਥੋੜੇ ਦਿਨ ਪਹਿਲਾਂ ਦੇਖ ਰਹੀ ਸੀਗੀ। ਜਿਸ ਹਿਸਾਬ ਨਾਲ ਘਰੇ ਮੈਨੂੰ ਟਾਈਮ ਮਿਲ ਜਾਂਦਾ, ਨਾ ਬੱਚੇ ਵਗੈਰਾ ਸਕੂਲ ਚਲੇ ਜਾਂਦੇ ਨੇ। ਫਿਰ ਮੈਂ ਫਰੀ ਆ। ਮੈਨੂੰ ਤਾਂ ਕੁਛ ਕੰਮ ਨੀ, ਫਿਰ ਦਿਲ ਵੀ ਨੀ ਲੱਗਦਾ ਨਾ ਮੇਰਾ, ਕਿ ਸਾਰਾ ਦਿਨ ਵੀ ਕਰੇ ਤੇ ਕੰਮ ਕਰਕੇ ਕਿੰਨਾ ਕੰਮ ਕਰੇਗੇ ਆਪਨ ਵੀ। ਤਾਂ ਕਰਕੇ ਮੈਂ ਅ ਬੇਕਰੀ ਦੇ ਕਲਾਸਿਸ ਚਾਲੂ ਕੀਤੇ ਨੇ।
ਅੱਛਾ-ਅੱਛਾ!
ਤੇ ਨਾ ਉਸਦੇ ਵਿੱਚ ਕੇ ਕੇਕ ਬਣਾਉਣ ਤੋਂ ਲੈ ਕੇ ਖਾਰੀ ਪੈਟੀਸ ਬਹੁਤ ਸਾਰੇ ਚੀਜ਼ਾਂ ਨੇ ਉਹਦੇ ਬਟਰ ਵਗੈਰਾ ਬਟਰ ਨੀ ਹੁੰਦੇ ਜਿਹੜੇ ਜੀਰਾ ਬਟਰ ਵਗੈਰਾ ਖਾ ਖਾਰੀ ਵਗੈਰਾ ਹੁੰਦੀ ਏ।
ਹਾਂਜੀ।
ਉਹ ਸਭ ਕੁਛ ਉਸ 'ਚ ਭਣਾਣਾ ਕਵਰ ਕਰਦੇ ਨੇ ਹੁਨੀ।
ਹਾਂਜੀ ਸਹੀ ਗੱਲ ਏ, ਹੁਣ ਦੇਖੋ ਇਹ ਸਭ ਸਿੱਖ ਰਹੇ ਹੋ, ਤਾਂ ਇਹ ਵੀ ਤੁਹਾਨੂੰ ਇਹ ਵੀ ਇਸ ਸਕਿਲ ਹੀ ਆ ਰਹੀ ਏ। ਹਨਾ, ਤੇ ਅਗਰ ਤੁਸੀਂ ਇਹ ਅਮ ਨੋਰਮਲੀ ਕਰ ਰਹੇ ਹੋ ਤਾਂ ਅਲਗ ਗੱਲ ਏ, ਪਰ ਅਗਰ ਤੁਸੀਂ ਚਾਹੋ ਜੌਬ ਵਾਸਤੇ ਯੂਜ ਕਰਨਾ ਚਾਹੋ- ਚਾਹੋ। ਤੁਸੀਂ ਕਰ ਸਕਦੇ ਹੋ, ਖੁੱਦ ਦਾ ਬਸ
ਹਾਂ ਤਾਂ ਫਿਰ ਮੈਂ ਉਹੀ ਕਰਨੀ ਆ ਨਾ, ਜਿਸ ਤਰ੍ਹਾਂ ਬੇਕਰੀ ਹਾਂ ਸਕਿੱਲ ਆ ਗਈ, ਤੇ ਬੱਚਿਆਂ ਨੂੰ ਅੱਜ-ਕੱਲ ਤਾਂ ਹੁੰਦਾ ਹੀ ਹੈਵੇ, ਤੇ ਬੱਚਾ ਕਹਿੰਦੇ ਨਾ ਮੰਮਾ ਕੇਕ ਮੈ ਮੈ ਅ ਕੇਕ ਲਿਆਓ, ਤੇ ਬਾਹਰ ਦਾ ਇਹਨਾਂ ਕੁਛ ਸੇਫ ਵੀ ਨੀ ਆਦਾ ਨਾ, ਮੈਂ ਆਖਿਆ ਚਲ ਬੱਚਿਆਂ ਵਾਸਤੇ ਬੱਚਿਆਂ ਦੇ ਬਰਡੇ ਵਗੈਰਾ ਕੁਛ ਹੋ ਗਏ ਕੁਛ ਆ। ਘਰੇ ਵਾਸਤੇ ਹੋ ਗਏ, ਮੈਂ ਕਦੋਂ ਰਾਸਕ ਬਣਾ ਲਏ, ਕਦੋਂ ਖਾਰੀ ਬਣਾ ਲਿੱਤੀ। ਕਦੋਂ ਪੈਟੀ ਵਗੈਰਾ ਆਲੂ ਪਫ ਨੀ ਹੁੰਦੇ ਨੇ, ਹਾਂ ਤੇ ਬੇਕਰੀ ਵਗੈਰਾ ਦਾ। ਕਰਕੇ ਮੈਂ ਕਿਹਾ ਕਾ ਤੋਂ ਕਦੋ ਅਪਣਾ ਲੀਏ ਬਣਾ ਲੀਤਾ, ਤੇ ਬਸ ਆਪਣਾ ਵੀ ਦਿਲ ਲੱਗ- ਕਹਿ ਰਹਿਂਦਾ ਕੀ ਨਿਊ-ਨਿਉ ਸਕਿੱਲਸ ਕੁਝ ਤਾਂ ਸਿੱਖਣ ਨੂੰ ਮਿਲਣਗੇ ਆਪਣੇ ਨੂੰ। ਹਾਂ ਤੇ ਪਲੱਸ ਟਾਈਮ ਪਾਸ ਵੀ ਹੋ। ਜਾਂਦਾ ਨਾ ਕੇ ਘਰੇ ਵੀ ਮੈਂ ਇਨਾ ਟਾਈਮ ਕੀ ਕਰਾ, ਕੀ ਕਰਾਂਗੀ। ਹਾਂ ਤੇ ਮੇਰਾ ਵਧੀਆ ਟਾਈਮ ਪਾਸ ਹੋ ਜਾਂਦਾ ਉਸੇ 'ਚ। ਹਾਂ ਫੇਰ ਬੱਚੇ ਨੂੰ ਹਾਂ। ਤੇ ਨਾਲ ਬੱਚਾ ਨਾ ਓ- ਟਾਈਮ ਮਤਲਬ ਇੰਨਾ ਟਾਈਮ ਮੇਰਾ ਜਿਸ ਤਰਾਂ ਘਰੇ ਵਿੱਚ ਇੰਨਾ ਟਾਈਮ ਤਾਂ ਮੈਂ ਆਪ- ਆਪਣੇ ਵਾਸਤੇ ਥੋੜਾ ਤ ਟਾਇਮ ਮੀਹ ਟਾਇਮ ਮੇਰਾ ਇਸ ਚੋਂ ਹੀ ਨਿਕਲਣਾ। ਕਿ ਚਲ ਮੈਂ ਕੋਈ ਨਵੀ ਸਕਿੱਲ- ਖਾਂਗੀ, ਕੁਛ ਬਣਾਂਗੀ ਤੇ ਨਾਲ ਆਪਣੀ ਪ- ੜਾਈ ਵੀਚ ਜਾ ਆਪਣਿਆਂ ਨੂੰ ਜ਼ਿਆਦਾ ਪਸੰਦ ਆਂਦੀ ਆ ਨਾ ਤੇ ਘਰ ਵਾਲੇ ਵੀ ਜਦੋਂ ਕਹਿੰਦੇ ਨੇ ਕਿ ਵਧ ਵਧੀਆ ਬਣਿਆ ਮਤਲਬ ਜਿਸ ਤਰਾਂ ਤਾਰੀਫ਼ ਕਰਦੇ ਨੇ ਨਾ ਤਾਂ ਬੜਾ ਅੱਛਾ ਲੱਗਦਾ। ਕਿ ਚਲੋ ਆਪਣਾ ਆਪ ਆਪਣੇ ਵਾਸਤੇ ਥੋੜਾ ਟਾਈਮ ਕੱਢ ਕੇ ਇੰਨੇ ਸਕਿੱਲ ਸਿੱਖਿਆ ਹੀ ਆ ਮੈਂ।
ਹੂੰ-ਹੂੰ, ਹੂੰ ਸਹੀ ਗੱਲ ਐ।
ਅੱਜ-ਕੱਲ ਦਾ ਜਮਾਂਨਾ ਏ ਈ ਏ, ਵੀ ਸਕਿੱਲਸ ਵਗੈਰੇ ਸਿੱਖੇ ਬਿਨਾਂ ਤੋਂ ਕੁਛ ਅਗੇ ਨਹੀਂ ਵੱਧ ਸਕਦਾ ਬੰਦਾ
ਬਿਲਕੁਲ ਸਹੀ ਗੱਲ ਐ ਅੱਜ-ਕਲ ਤਾਂ ਹਰ ਜਗੇ ਸਕਿੱਲ ਚਾਹੀਦੀ ਐ।
ਹਾਂ ਯੂਟਿਊਬ ਵਗੈਰਾ ਤੇ ਵੀ ਬੜੇ ਕੇਕ ਵਗੈਰਾ ਦੀ ਰੈਸਪੀਜ਼ ਹੈਗੇ ਨੇ। ਪਰ ਜੇ ਸਾਹਮਣੇ ਸਾਹਮਣੇ ਜਾ ਕੇ ਸਕਿਲ ਸਿੱਖੋ ਨਾ ਮਤਲਬ ਕਲਾਸਿਸ ਬੇਕਰੀ ਕਲਾਸਿਸ ਵਗੈਰੇ ਹਾਂ ਤਾਂ ਉਸੇ ਵਿੱਚ ਮਤਲਬ ਦੇਖ ਕੇ ਵੀ ਹਾਂ। ਜ਼ਿਆਦਾ ਸਮਝ ਆਂਦੀ ਏ ਆਪਣੇ ਨੂੰ।
ਹਾਂ ਉਹ ਤੇ ਐ ਜਗਦੀ ਆ ਕਿਸੇ ਇੰਸਿਊਟਇਨ ਵਾਸਤੇ ਜਿਓਅਨ ਕਰਦੇ ਆ ਨਾ ਕਿਸੇ ਸਕਿਲ ਵਾਸਤੇ ਕੀ ਏਹ ਸਿਰਫ ਸਿਖਾਂਦਾ ਹੀ ਨਹੀਂ ਏ ਸਾਨੂੰ ਸਰਟੀਫਿਕੇਟ ਵੀ ਦਿੰਦਾ ਏ। ਹਨਾ ਜੇ ਸਰਟੀਫਿਕੇਟ ਹੋਏਗਾ ਤਾਇਓ ਅਸੀਂ ਅ ਕੁਛ ਜੌਬ ਵਗੈਰਾ ਵਾਸਤੇ ਲਗਾ ਪਾਵਾਂਗੇ ਕਿ ਅਸੀਂ ਸਿੱਖਿਆ ਇਹ ਸਾਡੇ ਕੋਲ ਪ੍ਰੂਫ ਏ।
ਹਾਂ-ਹਾਂ ਹਾਂ, ਹਾਂ ਪਲਸ ਹੈਡ ਔਨ ਪ੍ਰਕ ਟੇ ਸੇ ਨਾ ਮਤਲਬ ਸਾਹਮਣੇ ਓਨੀ ਆਪਣੇ ਨੂੰ ਸਮਾਨ ਦੇ ਦਿੰਦੇ ਨੇ ਨਾਲ ਕਰਲ ਸਾਹਮਣੇ ਆਪਣੇ ਕਰ ਕੇ ਦਿਖਾਂਦੇ ਨੇ ਕਿਸ ਰਾਂ ਕਰਨਾ ਤੇ ਨਾਲ ਬੰਦਾ ਦੇਖ-ਦੇਖ ਕੇ ਵੀ ਸੀਖ ਜਾਂਦਾ ਨਾ। ਹਾਂ ਤੇ ਪੂਰਾ ਪ੍ਰੋਪਰ ਅਟੈਂਸ਼ਨ ਦਿੰਦੇ ਨੇ ਆਪਣੇ ਕੋਲ। ਕਿਹੜੀ ਚੀਜ਼ ਇਹ ਚ' ਕੇ ਪਾਣਾ ਕਿਸ ਤਰਾਂ ਕਰਨਾ ਕਿਸ ਤਰਾਂ ਮਿਲਾਂਣਾ। ਸਭ ਕੁਛ ਇੱਕ ਹਿੱਸੇ ਚ ਆਪਣੇ ਨੂੰ ਦੱਸ ਦਿੰਦੇ ਨੇ ਓਨੀ।
ਹਾਂਜੀ ਹੂੰ-ਹੂੰ। ਹਾਂ ਤੇ ਮੈਂ ਉਹਹੀ ਕਹਿ ਰਹੀ ਸੀਗੀ ਬਸ ਕੀ ਹਾਂਜੀ
ਹਾਂਜੀ ਓ ਮੈਨੂੰ ਨਾ ਇੱਕ ਕਾਲ ਆ ਰੀ ਏ ਤੇ ਮੈਂ ਇੱਕ ਕੌਲ ਲੈਣੀ ਏ, ਮੈਂ ਤੇਨੇ ਬਾਅਦ ਚ ਕੌਲ ਕਰਦੀ ਆ ਤਾਨੂੰ, ਹਾਂਜੀ-ਹਾਂਜੀ ਓਕੇ ਜੀ। ਸਾਸਰੀਕਾਲ।